ਹੈਲੋ? ਸਾ ਸ੍ਰੀ ਕਾਲ ਜੀ। ਕਿਵੇਂ ਹੋ ਵਧੀਆ? ਹੈਲੋ, ਅ ਹਾਂਜੀ ਸਭ ਠੀਕ-ਠਾਕ ਵਧੀਆ। ਹਾਂਜੀ ਹਾਂਜੀ ਵਧ ਧੀਆ, ਹੋਰ ਘਰ ਸਭ ਠੀਕ?
ਮਈ ਪਤਾ ਨੀ ਕੀ ਰੈੰਦੈ ਆਂਦੀ ਤੀ
ਹਾਂਜੀ, ਮੈਂ ਕਿਐ
ਓਦਾ ਬਾਦ ਮੋਮ ਬੌਤ ਵਲੈ ਹੋਯੈ, ਵਲਠ ਲਾਜਾ ਹੋਯੈ।
ਹਾਂ ਐ ਤਾਂ ਹੈ ਅਸੀਂ ਵੀ ਬਸ ਹੁਣ ਹਾਂ-ਹਾਂ ਹੁਣ ਕਲੀਅਰ ਆ ਰੀ ਐ ਅਵਾਜ ਪ੍ਰੋਪਰ ਆ ਰੀ ਐ। ਹਾਂਜੀ- ਹਾਂਜੀ
ਮੈਂ ਐ ਕੈ ਰੀ ਸੀਗੀ ਮੈਂ ਕਿਆ ਮੌਸਮ ਮਣ ਬਤ ਦਿਨਾਂ ਬਾਦ ਹੁਣ ਹਵਾ-ਹੂਵਾ ਚੱਲ ਰੀ ਹੈ ਪੰਜਾਬ 'ਚ ਮੇਰੇ ਖਿਆਲ ਸਾਰੇ ਪਾਸੇ ਚੱਲ ਰਹੀਆਂ ਨੇ। ਤੇ ਓਦੇ ਕਰਕੇ ਥੋੜਾ ਮੌਸਮ ਠੀਕ ਤੋ ਐ ਤੇ ਚਾਹ ਜਾਂ ਪੀਣ ਦਾ ਜੀਅ ਕੀਤਾ ਸੀ ਚਾਹ ਬਣਾ ਕੇ ਪੀ ਕੇ ਹੁਣੇ ਆਈ ਆਂ ਮੈਂ ਤੁਹਾਡਾ ਫੋਨ ਆ ਗਿਆ।
ਅੱਛਾ ਅਸੀਂ ਵੀ ਮਤਲਬ ਨਾ ਚਾਹ ਬਣਾਈ ਅੱਜ ਦੁਪਿਹਰੇ ਜੋ ਦੋ ਬੌ ਤੋ ਬਾਦ ਦੋ ਵਾਰ ਚਾਹ ਬਣੀ ਸਾਡੇ ਅੱਜ ਜ ਨਹੀਂ ਮੈਂ ਇੱਕ ਵਾਰ ਚਾਹ ਪੀਨੀ ਆਂ ਅੱਜ ਮੈਂ ਦੋ ਵਾਰ ਚਾਹ ਪੀਤੀ ਐ। ਤੇ ਅੱਜ ਮੌਸਮ ਵਧੀਆ ਲੱਗ ਅੱਜ ਮੈਂ ਕਿਹਾ ਸੀ ਮੰਮੀ ਨੂੰ ਬੀ ਪਕੌੜੇ ਬਣਾ ਲਓ ਪਰ ਉਨਾਂ ਨੇ ਮਨਾ ਕਰਤਾ।
ਮੀਂਹ ਮੂੰਹ ਤੇ ਨੀ ਪੈਣ ਦੀ ਓਹ ਹੈਗੀ ਸੰਭਾਵਨਾ ਐਥੇ
ਕਹਿੰਦੇ ਸੀ ਵੀ ਜੇ ਮੀਂਹ ਵਗੈਰਾ ਪਿਆ ਪਤਾ ਕੀ ਏ ਸਾਨੂੰ ਵੀ ਚੌਂਨਾ ਲਾਉਣਾ ਮੀਂਹ ਦੀ ਸੰਭਾਵਨਾ ਹੋ ਸਕਦੀ ਆ ਪਰ ਮੈਂ ਕਹਿਣੀ ਆ ਬਰੀਕ ਕਣੀ ਪਵੇ। ਜਿਹਦਾ ਮੀਂਹ ਵੀ ਮਤਲਬ ਪਰ ਐਵੇਂ ਹੁਣ ਅਸੀਂ ਪਾਣੀ ਵੀ ਛੱਡਣਾ ਨਾ ਫੇਰ ਜ਼ਮੀਨ 'ਚ ਪਾਣੀ ਛੱਡਾਂਗੇ ਤਾਂ ਫਿਰ ਐਵੇਂ ਚਲੋ ਮੀਂਹ ਪੈ ਵੀ ਜਾਵੇ ਤਾਂ ਮੌਸਮ ਸੋਹਣਾ ਹੋ ਜੂ ਸਮ ਕ ਗਰਮੀ ਨੀ ਆਊਗੀ ਹਨਾ। ਜੋ ਲੋਣ ਗੇ ਜੀਰੀ
ਹਾਂ ਯਾ ਤਾਂ ਪਹਿਲਾਂ ਪੈ ਜੇ ਐਵੇਂ ਨਾ ਮੀਂਹ ਕਿੰਨ-ਮਿੰਨ ਜੀ ਹੋਣੀ ਏ ਜੋਵੀ ਗੱਲ ਕੁਛ ਹੋਣੈ ਪਹਿਲਾਂ ਹੀ ਹੋ ਜੇ।
ਐਂ ਥੋੜ੍ਹਾ ਜਾ ਧੱਕ ਆਹ ਜੇੜਾ ਝੱਖੜ ਹ ਚੂਫਾ ਤੂਫਾਨ ਆਉਂਦੈ ਝੱਖੜ ਜਾ ਆਉਂਦੈ ਹਨਾ ਓਹ ਜਿਹਾ ਹਾਂ ਵੀ ਕਿਉਂਕਿ ਫਿਰ ਉਹ ਕੰਮ ਸਾਰਾ ਠੱਪ ਹੋ ਜਾਂਦਾ ਉਹਦੇ ਕਰਕੇ ਉਹ ਨਾ ਹੋ ਹੋਵੇ ਹਾਂ ਹਨਾ।
ਆਹੀ ਨਾ ਚਲੋ ਕੋਈ ਨਾ ਬਾਕੀ ਅੱਜ ਨਾਲ ਤਾਂ ਬਈ ਗਰਮੀ ਜਿਹੜੀ ਹੈ ਨਾ ਅੱਜ ਠੀਕ ਤਾ ਬਾਕੀ ਦਿਨਾਂ ਨਾਲੋਂ
ਹਾਂ ਮੈਂ ਬਸ ਅਸੀਂ ਮੈਂ ਖੁਦ ਪਕੌੜੇ ਜੇ ਮਤਲਬ ਵਧੀਆ ਸੋਹਣਾ ਮੌਸਮ ਹੋਇਆ ਨਾ। ਤਾਂ ਫਿਰ
ਮਾੜੇ ਮੁੜੇ ਇੱਥੇ ਵੀ ਭੇਜ ਦੇਉ। ਉਧਰ ਬੈਠੇ ਬਾਹਰ ਫੋਨ ਕੋਈ ਵੇਖ ਲਵਾਂਗੇ ਕਿਵੇਂ ਦੇ ਨੇ ਹੋਰ ਮਿਰਚਾਂ ਆਲੇ ਖਾਂਦੇ ਤੇ ਕਿਵੇਂ ਬਿਨਾਂ ਮਿਰਚਾਂ ਦੇ ਮਤਲਬ ਇੱਕ ਸੁੱਕੀ ਮਿਰਚ ਵੀ ਤਲਦੇ ਨੇ।
ਨਹੀਂ ਸਾਡੇ ਤਾਂ ਨਹੀਂ ਉਹ ਪਾਉਂਦੇ ਸੁੱਕੀ ਮਿਰਚ ਨਾ ਫਿਰ ਉਹਦੇ ਉਹਨੂੰ ਕੁੱਟਣਾ ਵਗੈਰਾ ਇੰਨੀ ਕਿ ਸਾਡੇ ਖੇਚਲ ਕਰਦੇ ਨੇ ਸਾਡੀ ਪਾਊਡਰ ਵਾਲੀ ਉਹ ਮਿਰਚ ਹੈ।
ਨਾ -ਨਾ ਮੈਂ ਉਵੇਂ ਨੀ ਕਹਿ ਰਹੀ ਮੈਂ ਉਵੇਂ ਕਹਿ ਰਹੀ ਜਿਹੜੀ ਮਿਰਚ ਦੇ ਪਕੌੜ ਨੀ ਤੇੇ ਵੱਡੇ ਵੱਡੇ ਲੰਬੀ ਮਿਰਚ
ਉਹ ਅੱਛਾ ਨਹੀਂ- ਨਹੀਂ ਉਹ ਨੀ ਸਾਡੇ ਬਣਦੇ ਸਾਡੇ ਕਦੇ ਅ ਅਸੀਂ ਖਾਂਦੇ ਨੇ ਉਸ ਤਾਂ ਸਿਰਫ ਆਲੂਆਂ ਨੇ ਜਾਂ ਫਿਰ ਪਿਆਜਾਂ ਅਲੇ ਆ ਕੌਣ ਏ ਗੋਭੀ ਵਾਲੇ ਵੀ ਬਣ ਜਾਂਦੇ ਨੇ ਕਦੇ- ਕਦੇ
ਹਾਂਜੀ ਬਸ ਇੱਕ ਵਾਰੀ ਹੀ ਆਪ ਬਣਾਣ ਦੀ ਏ ਬਣਾਦੇ ਰਹਿੰਦੇ ਆ ਸਵਾਦ ਵੀ ਬਹੁਤ ਲੱਗਦੇ ਆ ਮੀਂਹ 'ਚ ਤਾਂ ਅਲੱਗ ਈ ਸਵਾਦ ਬਣ ਜਾਂਦੈ ਉਦਾ
ਅੱਛਾ ਹੂੰ ਸਹੀ ਕਿਹਾ ਨਹੀਂ ਬਹੁਤ ਵਧੀਆ ਬਾਕੀ ਸਭ ਠੀਕ ਬਸ ਵਧੀਆ ਚੱਲ ਰਿਹਾ।
ਤੁਸੀਂ ਕੀ ਕਰ ਰੇ ਸੀਗੇ।
ਅਸੀ ਕੁਛ ਨੀ ਤਾ ਫਿਲਹਾਲ ਮਤਲਬ ਮੈਂ ਸੈਰ ਤੇ ਜਾਣਾ ਆਹ ਟਾਈਮ ਜੋ ਸ਼ਾਮ ਦਾ ਟਾਈਮ ਹੁੰਦਾ ਨਾ ਇਹ ਟਾਇਮ ਤੇ ਮੇਰਾ ਹੁੰਦਾ ਮੈਂ ਕੁ ਪ੍ਰੋਕਟਿਵ ਕਰਾਂ ਇਹ ਟਾਇਮ ਤੇ ਮੈਂ ਮਤਲਬ ਦੌੜ ਵਗੈਰਾ ਲਾਉਣੀ ਹਨਾ। ਅਹ ਖੇਤਾਂ 'ਚ ਘੁੰਮਣਾ ਆਰ ਟਾਈਮ ਇਹੀ ਕੰਮ ਹੁੰਦਾ ਫਿਰ ਮੈਂ ਸੋਚਿਆ ਮੈਂ ਕਾਲ ਕਰ ਲਾਂ ਹਨਾ ਦੋ ਮਿੰਟ ਗੱਲ ਕਰ ਲ ਕਰ ਲਾਂਗੇ ਫਿਰ ਉਹ ਤੋਂ ਬਾਅਦ ਉਧਰ ਸੈਰ ਤੇ ਜਾਵਾਂਗੇ।
ਅੱਛਾ-ਅੱਛਾ- ਅੱਛਾ ਫਿਰ ਤੇ ਕੋਈ ਗੱਲ
ਤੁਸੀਂ ਵੈਸੇ ਮਤਲਬ ਹੁਣ ਕੀ ਕਰਦੇ ਸੀਗੇ। ਸ਼ਾਮ ਦੇ ਟਾਈਮ ਤੇ ਕੀ ਰੂਟੀਨ ਹੁੰਦਾ ਤੁਹਾਡਾ।
ਮੇਰਾ ਰੂਟੀਨ ਐਵੇਂ ਹੁੰਦਾ ਬਾਈ। ਪਹਿਲਾਂ ਤਾਂ ਚਲੋ ਕੋਲਜ ਵਗੈਰਾ ਜਾਂਦੇ ਹੁੰਦੇ ਸੀ ਹੁਣ ਤਾਂ ਚਲੋ ਪੇਪਰ ਹੈਗੇ ਆ। ਕੁਛ ਰਿਸ਼ਤੇਦਾਰ ਨਾ ਘਰੇ ਆਏ ਹੋਏ ਆ ਤੇ ਰਿਸ਼ਤੇਦਾਰ ਘਰੇ ਤੇ ਬੱਚਾ ਬੱਚਿਆਂ ਕਰਕੇ ਨਾ ਬਾਹਲਾ ਰੋਲਾ ਰੱਪਾ ਜਿਹਾ ਹੈਗਾ। ਕੁੱਛ ਅੱਜ ਸਾਡੇ ਇੱਥੇ ਨਾ ਜਾਗਰਣ ਹੈ ਗਲੀ ਚ ਅੱਗੇ ਜਾ ਕੇ ਮਾ ਹੈ ਨਾ ਕੋਈ ਮੰਦਿਰ ਬਣਿਆ ਤੇ ਉਹਦੇ ਕਰਕੇ ਨਾ ਜਾਗਰਣ ਆ ਅੱਜ ਉਹ ਵੀ ਹੈਗਾ ਨਾ ਨਿਮਾਣੀ ਅੱਜ।
ਅੱਛਾ ਅੱਛਾ ਅੱਛਾ
ਤੇ ਉਹਦੇ ਕਰਕੇ ਵੀ ਛਬੀਲਾਂ ਥਾਂ ਥਾਂ ਛਬੀਲਾਂ ਲੱਗੀਆਂ ਹੋਈਆਂ ਸੀ ਤੇ ਫੇਰ ਉਹਦੇ ਕਰਕੇ ਅੱਜ। ਇਹ ਐਵੇਂ ਵੀ ਹੋ ਰਿਹਾ ਵੀ ਮਹੀਨਾ ਪਹਿਲੇ ਤੋਂ ਇੱਕ ਇੱਕ ਦੋ ਵਜੇ ਤੱਕ ਚੱਲਣਾ ਜਾਦਾ। ਤੇ ਉਹ ਫੇਰ ਖਣ ਕਰ ਜੇ ਬਾਕੀ ਤਿਆਰੀ ਵਿਆਰੀ ਹੋ ਰਹੀ ਹੈ ਤਾਂ ਬੱਚਿਆਂ ਦਾ ਬਾਅਦ ਸ਼ੋਰ ਵੀ ਬਹੁਤ ਸੀਗਾ। ਬਹੁਤ ਰੌਲਾ ਪਾਇਆ। ਬੱਚੇ ਵ ਖੇਡੀ ਜਾਂਦੇ ਬਾਹਰ ਨਾ ਵੀ ਸਾਰਾ ਕੁਛ ਹੋਈ।
ਵਧੀ ਰੌਕ ਲੱਗ ਰਹੀ ਹੈ। ਤੁਹਾਡੇ ਏਰੀਏ ਚ ਮਤਲਬ ਤੁਸੀਂ ਸ਼ਹਿਰ ਚ ਰਹਿਦੇ ਹੋ ਕਿ ਪਿੰਡ ਚ ਰਹਿੰਦੇ ਹੋ ਮਤਲਬ।
ਅਸੀਂ ਸ਼ਹਿਰ ਚ ਰਹਿੰਦੇ ਹਾਂ। ਪਰ ਨਾਲ ਜਿਹੜਾ ਸ਼ਹਿਰ ਹੈ ਨਾ ਉਹ ਬਿਲਕੁਲ ਪਿੰਡ ਦੇ ਕੋਲ ਹੀ ਆ।
ਅੱਛਾ।
ਮਤਲਬ ਪਿੰਡ ਸ਼ੁਰੂ ਹੋ ਜਾਂਦਾ ਤੇ ਸ਼ਹਿਰ ਖ਼ਤਮ ਹੋ ਜਾਂਦਾ। ਮਤਲਬ ਉਹ ਵਾਲੀ ਜਗ੍ਹਾ ਤੇ ਅਸੀਂ ਰਹਿੰਦੇ ਹਾਂ। ਮਤਲਬ ਹੈ ਮੰਡੀ ਟਾਈਪ ਵੀ ਆਪਾਂ ਮੈਨੂੰ ਕਹਿ ਸਕਦੇ ਹਾਂ ਐਵੇਂ ਤਾਂ ਨਹੀਂ।
ਅੱਛਾ ਮਤਲਬ ਸ਼ਹਿਰ ਸ਼ੁਰੂ ਹੋ ਜਾਂਦਾ ਜਿੱਥੇ ਤੁਸੀਂ ਰਹਿੰਦੇ ਹੋ ਪਰ। ਪਿੰਡ ਮੁੱਕ ਜਾਂਦਾ ਉੱਧਰ ਅੱਛਾ ਪਿੰਡ ਦੀ ਮਤਲਬ ਹੱਦ ਖਤਮ ਹੋ ਜਾਂਦੀ ਹੈ।
ਹਾਂ ਐਵੈ।
ਅੱਛਾ ਸ਼ਹਿਰ ਦੀ ਹੱਦ ਵੀ ਸ਼ੁਰੂ ਹੈ ਫਿਰ ਮਤਲਬ ਤੁਸੀਂ। ਪਿੰਡ ਦੇ ਵਿੱਚ ਆਉਂਦਾ ਉਹ ਘਰ ਤੁਹਾਡਾ ਜਾਂ ਸ਼ਹਿਰ ਚ ਆਉਂਦਾ ਹੈ।
ਸ਼ਹਿਰ, ਸ਼ਹਿਰ ਚ ਮਤਲਬ ਇੱਕ ਇੱਕ। ਤਰਾ ਜਿਵੇਂ ਆਪਾਂ ਟਾਊਨ ਕਸਬਾ ਨੀ ਕੈ ਦਿੰਦੇ, ਓ ਓ ਓਹੋ ਆ
ਅੱਛਾ, ਠੀਕ ਏ, ਠੀਕ ਐ।
ਹਾਂ, ਆਲੇ-ਦੁਆਲੇ ਤਾਂ ਪਿੰਡਾਂ ਨਾਲ ਈ ਭਰਿਆ ਰੈਨਾ ਪਰ ਇੱਕ ਟਾਊਨ ਜਾ ਐਵੇਂ ਕਸਬਾ ਜਾ ਪੈ ਜਾਂਦਾ ਐ
ਠੀਕ ਐ, ਅਸੀ ਤਾਂ ਪੂਰਾ ਐਨ ਪ੍ਰੋਪਰ ਪਿੰਡਾਂ ਚਾਂ ਪੂਰੇ ਆਲੇ-ਦੁਆਲੇ ਹੈਗੇ ਨੇ ਪਨ ਪਿੰਡ ਮਤਲਬ ਕਾਫੀ ਸਾਰੇ ਦਾੱਸ-ਵੀਹਪਿੰਡ ਨੇ ਐਨ ਪ੍ਰੋਪਰ, ਹੂੰ, ਪੂਰਾ ਐਨ ਪਿੰਡਾ ਆਲਾ ਏਰੀਆ, ਹਾਂ-ਹਾਂ ਪੂਰਨ ਪੂਰੇ ਪਿੰਡ ਨੇ ਇੱਧਰ ਸਾਰੇ ਫਿਰ
ਤੇ ਫੇਰ ਤਾਂ ਜੇ ਬਾਰ ਬੱਸਾਂ-ਬੁੱਸਾਂ ਫੜਨੀਆਂ ਹੋਨ ਐ ਤੇ ਫੇਰ ਸਾਰੇ ਓ ਪਿੰਡਾਂ ਵਿੱਚ ਹੋ-ਹੋ ਕੇ ਲੈ ਕੇ ਇਨਾਂ ਦੇ ਵੀ ਕੋਈ ਰੋਡ-ਰੁਡ ਹੈਗੇ ਬਣੇ।
ਪਿੰਡਾਂ ਵਿੱਚ ਦੀ ਹੋ-ਹੋ ਕੇ ਬੱਸਾਂ ਜਾਂਦੀਆਂ ਨੇ, ਤੇ ਫੇਰ ਸ਼ਹਿਰ ਪਹੁੰਚਦੀਆਂ। ਸ਼ਹਿਰ ਸਾਨੂੰ ਲੱਗ-ਲੱਗ ਜੋ ਪੈਂਦਾ।
ਕੱਸ਼ ਬੱਸਾਂ ਵੀ ਨਾ, ਇੰਨਾ ਰੁਕਦੀਆਂ ਕਰਦੀਆਂ ਨੀ।
ਸੰਗਰੂਰ ਤੇ ਪਟਿਆਲਾ ਤੂਸੀ ਸਮਝ ਲੋ, ਵੀ ਸੇਮ ਡਿਸਟੈਂਸ ਤੇ ਐ ਸਾਨੂੰ।
ਹਾਂ, ਅੱਛਾ, ਅੱਛਾ, ਅੱਛਾ, ਤੂਸੀ ਪਰਾਂ-ਪਰਾਂ ਰੈਂਨੇ ਓ ਨਾ, ਉਦੇ ਸੰਗਰੂਰ।
ਸੰਗਰੂਰ ਦੇ ਜਮਾ ਮਤਲਬ ਆਪਾਂ ਕਹਿ ਸਕਦੇ ਹਾਂ। ਲਾਸਟ ਵਾਲੇ ਜਿਹੜ ਇਲਾਕੇ ਚ ਆ ਉਹ ਚੀਜ਼ ਆ।
ਆਹੋ, ਹੋਰ ਦੱਸੋ? ਅੱਜ ਕੱਲ੍ਹ ਤਾਂ ਛਿਪਲੀਆਂ ਵੀ ਬਹੁਤ ਹੋਈ ਪਈਆਂ। ਜਵਾਕ ਓਦੇ ਬੋਹਤ ਜਵਾਕ, ਗਰਮੀਆਂ ਚ ਤੇ ਰੇਂਗਦੀਆਂ ਰੈਂਦੀਐਂ ਤੇ ਜਵਾਕ ਤਾਂ ਵਾੱਲ ਲੋਗੀ
ਅੱਛਾ, ਨਈ ਬਟ ਰਿਸ਼ਤੇਦਾਰੀਆਂ ਸਭੇ ਜਾਂਦੇ ਨੇ, ਹੁਨ ਮੈਂ ਤਾਂ ਮਤਲਬ ਮੈਨੂੰ ਵੀਨ
ਨਾ, ਨਾ, ਨਾ-ਨਾ ਮੈਂ ਛਿਪਕਲੀਆਂ ਨੂੰ ਕੈ ਰੀ ਆਂ, ਹੋਰ ਮੈਂ ਕਿਸੇ ਨੂੰ ਨੀ, ਹਾਂ ਮੈਂ ਛਿਪਕਲੀਆਂ ਕੈ ਰੀ ਆ ਜਾਨਵਰ
ਅੱਛਾ-ਅੱਛਾ, ਠੀਕ ਐ ਫੇਰ
ਮਲਬ ਓ ਨਾ ਵੱਡੀਆਂ ਤਾਂ ਦਿਖਦੀਆਂ ਨੇ, ਜਵਾਕ ਈ ਓਦੇ ਰਿੰਗਦੇ ਰੈਂਦੇ ਐੱਧਰ ਕੀ ਉੱਧਰ
ਨਈ ਗਰਮੀਆਂ ਚ ਤਾਂ ਫੇਰ ਹੁੰਦੀਆਂ ਨੇ, ਨਈ ਗਰਮੀਆਂ ਚ ਜਾਨਵਰ ਹੁੰਦੇ ਨੇ ਕਾਫੀ ਸਾਰੇ
ਤੇ ਓਥੇ ਖੇਤਾਂ ਆਲੇ ਪਾਸੇ ਤੋਆਡੇ ਸੱਪ ਸੁੱਪ ਦਾ ਡਰ ਨੀ ਹੈਗਾ।
ਬੋਹਤ ਡਰ ਐ, ਬੌਤ ਜੈਦਾ।
ਆਇਆ ਹੋਇਆ ਕਿ ਨੀ।
ਨਈ ਮਤਲਬ ਸਾਡੇ ਖੇਤਾਂ ਵਿੱਚ ਤਾਂ ਡਿਜੀਟਲ ਮੋਟਰ ਲੱਗੀ ਆ ਓਥੇ ਤਾਂ ਰੈਂਦੇ ਨੇ।
ਰੈਂਦੇ ਨੇ, ਤੇ ਖਤਰਾ ਨੀ ਐਵੇਂ?
ਨਹੀਂ ਮਤਲਬ ਅਸੀ ਅੱਨਾ ਤਾਂ, ਨਈ ਵੀ ਹਾਂ
ਜਿਵੇਂ ਪਤਾ ਕਿ, ਮਲਬ ਖੇਤ ਜੇ ਤੂਸੀ ਪਾਣੀ ਛੱਡਨੈ ਓ ਟਿਊਬਵੈਲ ਜੇੜੀ ਹੁੰਦੀ ਐ, ਉਥੇ ਫੇਰ ਜੇ ਤੂਸੀ ਮਾੰਨ ਲੋ, ਮੰਜਾ-ਮੁੰਜਾ ਡਾ ਕੇ ਅਪਾਂ ਕੈ ਕੇ ਵੀ ਛਾਂ-ਛੂੰ ਆ ਜੇਗੀ, ਦਰਖਤਾਂ ਦੀ। ਤੇ ਓਸ ਸ੍ਹਾਬ ਨਾਲ ਜੇ ਬੰਦਾ ਸੁੱਤੇਆ ਹੋਵੇ ਆੱਖ ਲਾੱਗ ਜੇ ਠੰਡਾਈ ਚ, ਤੇ ਓ ਤਾਂ ਫੇਰ
ਤਾ ਓ ਸਾਡੇ ਮਤਲਬ ਘਾਰ ਦੇ ਮਗਰ ਹੀ ਤਾਂ ਮੋਟਰ ਐ, ਫਿਰ ਉਥੇ ਮੋਟਰ ਚ ਥੋੜੀ ਕੋਈ ਰੈਂਦਾ ਹੂੰ ਮਲਬ ਮੋ ਤਤ ਕੋਈ ਨੀ ਰੈਂਦਾ।
ਨਹੀਂ ਮਤਲਬ ਵੈਸੇ ਮੈਂ ਕੈ ਰੀ ਏ ਵੀ ਐਵੇਂ ਆਪਾਂ ਜੇ ਕੇਸ ਜਾ ਲੈ ਕੇ ਵੇਖੀਏ, ਵੀ ਲੋਕੀ ਐਵੇਂ ਕਾਰ ਲੀਂਦਾ ਨਾ ਪਰ ਜੇ ਵੀ ਖੇਤਾਂ ਚ ਤੇ ਬੋਤ ਹ੍ਰਾਮ ਆ, ਸਾੱਪ-ਸੂਪ, ਨਾਲੇ ਏਡੇ-ਏਡੇ ਵੱਡੇ ਕਾਲੇ ਸ਼ਾ
ਹਾਂ, ਨਈ ਉ ਤਾਂ ਫੇਰ ਹੁੰਦੈ, ਜੇ ਆਪਾਂ ਦੇਖੀਏ ਤਾਂ ਉ ਤਾਂ ਹੈ। ਐਵੇ ਤਾਂ ਡਾਰ ਜਾ ਲਾੱਗਦੈ ਈ ਐ ਬਟ ਥੋੜਾ ਜਾ ਦਲੇਰੀ ਵੀ ਆਂਦੀ ਐ, ਯਾਰ ਆਪਾਂ ਹੁਨ ਖੇਤ
ਨੀ, ਉ ਤੇ ਰੈ ਫੇਰ ਓ ਜੱਟਾਂ ਚ ਤਨਾ ਦਲੇਰੀ ਓ ਤਾਂ ਖੂਨੀ ਹੁੰਦੀ ਐ, ਅੰਦਰੋਂ ਈ ਹੁੰਦੀ ਐ।
ਵਸ ਅਦਰੋਂ ਈ ਐ, ਮਲਬ ਹਾਂ, ਮਲਬ, ਠੀਕ ਐ, ਏਨਾਂ ਵੀ ਓ ਨੀ ਬਟ ਮੈਨੂੰ ਇਹ ਲੱਗਦਾ ਵੀ ਜੇ ਹਨਾ! ਇਲਾਕਾ ਤਾਂ ਵੀ ਸਾਫ਼ ਸੁਥਰਾ ਹੀ ਹੋਣਾ ਚਾਹੀਦਾ। ਵੀ
ਹਾਂ ਇਹ ਤਾਂ ਹੈਗੈ। ਪਰ ਉਹਨਾਂ ਦਾ ਵੀ ਕੁਛ ਪਤਾ ਨੀ ਨਾ ੳਹ ਬਹੁਤ ਆਪ ਤੁਸੀਂ ਵੇਖਿਆ ਵ ਨਿਗਾਹ ਤੋਂ। ਆਪਦੀਆਂ
ਹਾਂ, ਮਤਲਬ ਹਮ ਨੋਰਮਲ ਹੈ ਤਾਂ। ਸਾਡੇ ਏਰੀਏ ਚ ਤਾਂ ਮਤਲਬ ਜਿਵੇਂ ਆਪਾਂ ਦੇਖੀਏ ਖੇਤ ਮਗ ਰਹੇ ਨੇ ਖੇਤ। ਬਿਲਕੁਲ ਨਾਲ ਲੱਗਮਾ ਘਰ ਦੇ। ਤਾਂ ਫਿਰ ਉਹ ਚੀਜ਼ ਮ ਸਾਨੂੰ ਨੋਰਮਲ ਲੱਗਦੀ ਐ। ਬਟ ਆਈ ਨੋ ਕਿ ਬਹੁਤ ਵੱਡਾ ਉਹ ਹੈ ਬਟ ਨੋਰਮਲ ਲੱਗਦਾ।
ਹਾਂ, ਕਿਉਂਕਿ ਮੈਂ ਇੱਕ ਵਾਰੀ ਖੇਤ ਕਿਸੇ ਦੇ ਨਾ ਉਹ ਲੱਗੇ ਵੀ ਸੀਗੇ। ਹਾਂ, ਸੰਤਤਰਿਆਂ ਦਾ ਬਾਗ ਸੀਗਾ ਤੇ ਵਿੱਚ ਹੀ ਉਹਨਾ ਨੇ ਨਾ ਬਾਹਲਾ ਕੁਛ ਸਬਜ਼ੀਆਂ ਫੁੱਲ ਫਲ ਬਹੁਤ ਕੁਛ ਉਗਾਇਆ ਹੋਇਆ ਸੀਂ। ਤੇ ਉਹਨਾਂ ਦੇ ਸਾਹਮਣੇ ਇਕ ਕੋਠੀ ਸੀਗੀ। ਤੇ ਉਹ ਸੱਪ ਕੋਠੀ ਚੋਂ ਨਿਕਲ ਕੇ ਖੇਤਾਂ ਚ ਵੜ ਰਿਹਾ ਸੀ ਏਡਾ ਵੱਡਾ ਮੈਂ ਅੱਖੀ ਪਹਿਲੀ ਵਾਰ ਦੇਖਿਆ ਸੀ।
ਵੀ ਸੱਪ ਇਹੋ ਜਿਹਾ ਹੁੰਦਾ ਮਤਲਬ ਚਲੋ ਵੇਖਿਆ ਤਾਂ ਹੋਇਆ ਏ ਪਤਾ ਹੋਇਆ ਜਿੰਨੇ ਵੇਂ ਆਪਾਂ ਵੇਖਦੇ ਪੜ੍ਹਦੇ ਹਾਂ। ਪਰ ਫੇਰ ਵੀ ਇੰਨਾ ਸਾਈਜ਼ ਵੇਖਣਾ ਉਹ ਕਾਲਾ ਸ਼ਾਹ ਨਾਲੇ ਮੋਟਾ ਤਾਜ਼ਾ ਸੀਗਾ। ਪਹਿਲੀ ਵਾਰ ਨ ਵੀ ਐਂ ਤਾਂ ਮਤਲਬ ਘਰੋਂ ਨਿਕਲ। ਨਿਕਲਦੇ ਰੈਂਦੇ ਆ, ਪਠੇਆਂ ਦੀ ਮਸ਼ੀਨਾਂ ਕੋਲੋ ਆਂਦੇ ਰੈਂਦੇ ਆ। ਹਏ ਤਾਂ ਮੈਂ ਕਾਲ ਆਮ ਈ ਐ, ਏਨਾਂ ਨੂੰ ਮਤਲਬ ਬੋਤ ਓ ਵੀ ਹੁੰਦ ਨਾ ਵੀ ਘਰੇ ਆ ਕੇ ਕਿਤੇ ਲੋਕ-ਲੁੱਕ ਗਿਆ।
ਗਰਮੀਆਂ ਚ ਤਾਂ ਫੇਰ ਏਹ ਬੋਹਤ ਓ ਨਿਕਲਦੇ ਨੇ, ਜੇ ਆਪਾਂ ਦੇਖੀਏ, ਗਰਮੀਆਂ ਚ ਬਹੁਤ ਜ਼ਿਆਦਾ ਹੁੰਦੇ ਨੇ ਮੀਂਹ ਦੇ ਮੌਸਮ ਚ ਗਰਮੀਆਂ ਚ। ਇੱਕ ਇਹੀ ਨਹੀਂ ਬਾਕੀ ਵੀ ਜਾਨਵਰ ਜਿੰਨੇ ਵੀ ਜਾਨਵਰ ਨੇ ਗਰਮੀਆਂ ਚ ਤਾਂ ਇਹ ਬਹੁਤ।
ਹਾਂ ਕੀੜੇ, ਕਾਡੇ, ਘੋੜੇ ਜਿਹੇ ਹੋ ਗਏ ਜਾਂ ਫਿਰ ਆਪਣੇ ਉਹ। ਰੇਂਗਣ ਆਲੇ ਸਾਰੇ ਹੀ ਛਿੱਪਲੀਆਂ-ਛੁਪਕਲੀਆਂ ਬਹੁਤ ਉਹ ਤੁਸੀਂ ਡਰਦੇ ਹੋ ਕਿਸੇ ਤੋਂ ਕਿ ਨੀ।
ਕਹੇ ਜਾ ਕੁੋਛਣ ਹੈ ਇਹ? ਅਫਕੋਰਸ ਮਤਲਬ ਦੇਖ ਕੇ ਅਜੀਬ ਜਿਹਾ ਲੱਗਦਾ ਵਧੀਆ ਨੀ ਲੱਗਦੇ।
ਹਮ।
ਜਿਵੇਂ ਹੁਣ ਕੁੱਤਾ ਹੋ ਗਿਆ, ਬਿੱਲੀ ਹੋ ਗਈ, ਇਹਨਾਂ ਨੂੰ ਦੇਖ ਕੇ ਐਂ ਲੱਗਦਾ ਵੀ ਇਹਨਾਂ ਨਾਲ ਖੇਲੀਏ।
ਇਹ ਮਤਲਬ ਪਿਆਰ ਵੀ ਬਹੁਤ ਕਰਦੇ ਸਾਡੇ ਕੁੱਤਾ ਰੱਖਿਆ ਹੋਇਆ ਪਾਲਤੂ ਸਾਡਾ ਖੇਤ ਤੰਚਕਾਰ ਹੈ ਉਹਦੇ ਕਰਕੇ ਨਾ ਮਤਲਬ ਰਾਖੀ ਵਾਸਤੇ ਉਹ ਰਾਤ ਨੂੰ ਖੁੱਲ੍ਹਾ ਰਹਿੰਦਾ। ਪਾਲਤੂ ਕੁੱਤੈ, ਜੇ ਸਾਡੇ ਘਰੇ ਕੋਈ ਵੜ ਜੂਗਾ ਬਸ ਉਹ ਮਜ਼ਾਲ ਐ ਮਤਲਬ ਵੀ ਕੋਈ ਬਚ ਜੂਗਾ ਦੇਖਲੋ ਐਵੇਂ। ਹਾਂ ਉਹ ਐਂਵੇ ਦਾ ਕੁੱਤਾ, ਬਟ ਉਹ ਸਾਨੂੰ ਕੁਛ ਨੀ ਕਹਿੰਦਾ। ਸਾਡੇ ਰਿਸ਼ਤੇਦਾਰਾਂ ਨੂੰ ਉਹ ਕੁਛ ਨੀ ਕਹਿੰਦਾ ਰਾਤ ਨੂੰ ਨੀ ੳਹ ਛੱਡਦਾ ਕਿਸੇ ਨੂੰ ਵੀ ਰਾਤ ਨੂੰ ਜੇ ਕੋਈ ਫਿਰਦਾ ਦਿਖ ਗਿਆ, ਉਹਨੂੰ ਤੇ ਉਹਨੂੰ ਪਤਾ ਲੱਗ ਗਿਆ ਵੀ ਇਹ ਬੰਦਾ ਉੱਪਰ ਹੈ ਤੇ ਇਹ ਕੁਛ ਉਰੇ ਗ਼ਲਤ ਕਰਨ ਆਇਆ। ਫਿਰ ਨਹੀਂ ਉਹ ਛੱਡਦਾ, ਫਿਰ ਤਾਂ ਬਸ ਇਸ ਤੋਂ ਪਹਿਲਾਂ ਵੀ ਸਾਡੇ ਕੁੱਤਾ ਰੱਖਿਆ ਹੋਇਆ ਸੀ, ਉਹਨੇ ਇੱਕ ਲੱਤ ਤੇ ਉਹ ਕਰਤੀ ਸੀਗੀ ਕਿਸੇ ਪਿੰਡ ਚੋਂ ਬੰਦਾ ਆਇਆ ਤ ਵੋਟ ਮੰਗਣਾ ਉਹਦੀ ਲੱਤ ਤੇ, ਤੇ ਨਿਸ਼ਾਨ ਮਾਰੇ ਸੀਗੇ, ਵੱਢ ਲਿਆ ਸੀਗਾ ਉਹਨੇ
ਚਲੋ ਕੋਈ ਨਾ ਇੱਕ ਕਰੀ ਨਾ ਮੈਂ ਬਾਅਦ ਚ ਕਰਾ ਅਹ ਮੇਰੀ ਮੰਮੀ ਬੁਲਾ ਰਹੇ ਸ਼ਾਇਦ ਠੀਕ ਹੈ ਸਤਿ ਸ੍ਰੀ ਅਕਾਲ'।
ਹਾਂਜੀ ਹਾਂ, ਹਾਂ, ਹਾਂ, ਹਾਂ ਠੀਕ ਹੈ ਠੀਕ ਸਤਿ ਸ਼੍ਰੀ ਅਕਾਲ ਜੀ।
ਓਕੇ, ਸਤਿ ਸ਼੍ਰੀ ਅਕਾਲ।